ਹਲੋ
ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਹੈ ਭੈਣ ਜੀ।
ਸਤਿ ਸ੍ਰੀ ਅਕਾਲ ਜੀ ਮੈਂ ਠੀਕ ਹਾਂ ਤੁਸੀਂ ਸੁਣਾਓ।
ਬਸ ਠੀ ਕੁਝ ਨਈ ਬਸ ਬੱਚਿਆਂ ਨਾਲ ਬੈਠੇ ਸੀਗੇ।
ਅੱਛਾ
ਓ ਹੋਰ ਤੁਸੀਂ ਦੱਸੋ ਕੀ ਕਰਦੇ ਫਿਰ ਰੋਟੀ ਖਾ ਲਿੱਤੀ ਦੁਪੈਰ ਦੀ ਹਾਂਜੀ ਬੱਚੇ ਆ ਗਏ ਨੇ ਜੀ ਸਕੂਲੋਂ
ਅੱਛਾ ਅੱਜ ਤਾਂ ਬਾਰਿਸ਼ ਹੀ ਲੱਗੀ ਹੋਈ ਸਾਰਾ ਦਿਨ ਇੱਥੇ ਤੇ
ਹਾਂ ਬਸ ਬਾਰਿਸ਼ ਦੀ ਝੜੀ ਐ।
ਹਾਂਜੀ-ਹਾਂਜੀ
ਬਿਲਕੁਲ ਹੋਰ ਤੁਸੀਂ ਰੋਟੀ ਖਾ ਲਈ ਦੁਪੈਰ ਦੀ
ਹਾਂਜੀ ਬਸ ਖਾਧੀ ਹੁਣੇ ਬਸ ਮੈਂ ਬੈਠੀ ਹੋਈ ਸੀ ਮੈਂ ਕਿਆ ਚਲ ਹੂੰ ਅ ਬ ਹਾਂ। ਤੁਹਾਡਾ ਫੋਨ ਆ ਗਿਆ ਆਹ ਹੁਣ ਬਾਰਿਸ਼ਾਂ ਹੀ ਲੱਗਣੀਆਂ ਹੁਣ ਸਾਵਨ ਆਨਾ ਤੀਜ਼ ਤੇ ਆਏ ਨੇ।
ਹਾਂਜੀ-ਹਾਂਜੀ
ਹੂੰ
ਬਿਲਕੁਲ-ਬਿਲਕੁਲ ਇਹ ਤਾਂ ਹੈਗਾ ਉਹੀ ਮੈਂ ਨਾ ਭੈਣ ਜੀ ਪੁੱਛਣਾ ਸੀਗਾ ਅੱਜ ਨਾ ਬ ਬੱਚੇ ਦੇ ਡੇਰੀ ਦੇ ਵਿੱਚ ਨੋਟਿਸ ਆਇਆ ਤੀਜ ਦੇ ਤਿਉਹਾਰ ਦਾ ਕਿ ਇਹਨਾਂ ਨੇ ਤੀਜ਼ ਸਕੂਲੇ ਸੈਲੀਬ੍ਰੇਟ ਕਰਨੀ ਐ ਹੁਣ ਮੈਨੂੰ ਸਮਝ ਨੀ ਆਂਦਾ ਇਹਨਾਂ ਨੇ ਕਿਸ ਕਿਸ ਢੰਗ ਨਾਲ ਤੀਜ ਸੈਲੀਬ੍ਰੇਟ ਕਰਨੀ ਐ ਕੀ ਕੁੱਝ ਕਰਦੇ ਨੇ ਤੁਹਾਨੂੰ ਕੁੱਛ ਪਤਾ ਇਸ ਤਿਉਹਾਰ ਬਾਰੇ
ਹਾਂ ਸਕੂਲਾਂ ਵਿੱਚ ਤੇ ਬੱਚਿਆਂ ਨੂੰ ਨਾ ਜਿਵੇਂ ਇਹ ਵੀ ਤਿਉਹਾਰ ਦੇ ਬਾਰੇ 'ਚ ਹੀ ਦੱਸਦੇ ਨੇ। ਵੀ ਤਿਆਰ ਹੋ ਕੇ ਬੱਚਿਆਂ ਨੂੰ ਜਿਵੇਂ ਹਰੇ ਰੰਗ ਦੇ ਕੱਪੜੇ ਕੈਂਦੇ ਨੇ ਵੈਸੇ ਤੇ ਹਰੇ ਰੰਗ
ਪਾ ਕੇ ਜਾਣੀ ਪੈਣੀ ਉਸ ਦਿਨ
ਨਈ ਜਿਵੇਂ ਸਾਡੇ ਜਿਵੇਂ ਕਲਚਰ ਤੋਂ ਰਿਲੇਟਿਡ ਕਪ ਜਿਵੇਂ ਹੋ ਕੁੜਤਾ ਮੁੰਡੇ ਨੇ ਕੁੜਤਾ ਪਜਾਮਾ ਤੇ ਕੁੜੀਆਂ ਨੇ ਤੇ ਸੂਟ ਹੋ ਗਏ। ਹਾਂ ਤੇ ਇਹ ਚੀਜ਼ਾਂ ਤੇ ਹਾਂ ਜੇ ਵੱਡੇ ਬੱਚੇ ਹੁੰਦੇ ਆ ਉਹਨਾਂ ਨੂੰ ਤੇ ਬਈ ਓ ਕੈਂਦੇ ਨੇ ਬਈ ਓ ਪਾ ਲੈਣੇ ਅਹ ਜਿਵੇਂ ਬੱਚੇ ਵੱਡੇ ਤੇ ਦੇ ਸਲਵਾਰ ਸੂਟ ਪਾਲਣ ਤੇ ਹੋਰ-ਹੋਰ ਮੁੰਡ ਡੇ ਨੇ ਪੱਗ ਬਣ ਲੈਣ ਹਾਂ ਕੁੜਤਾ ਪਜਾਮਾ ਪਾ ਲੈਣ। ਹਾਂ-ਹਾਂ ਹਾਂਜੀ-ਹਾਂਜੀ ਹੂੰ ਹੂੰ।
ਫੈਂਸੀ ਡਰੈਸ ਵਿੱਚ ਤਿਆਰ ਵੀ ਹੋਜੇਗਾ। ਹਨਾ।
ਉਹ ਹੈ ਹੀ।
ਬਿਲਕੁਲ -ਬਿਲਕੁਲ ਤੇ ਇਹਦੇ ਚ ਖਾਣ ਪੀਣ ਦਾ ਵੀ ਕੌਈ ਸਿਸਟਮ ਸਿਸਟਮ ਹੁੰਦਾ ਬੱਚਿਆਂ ਦਾ ਜਾਂ ਬਸ ਖਾਲੀ ਡਰੈਸ -ਡਰੈੱਸ ਦਾ ਹੀ ਹੁੰਦਾ।
ਹੂੰ, ਜਿਵੇਂ ਹਾਂ ਜਿਵੇਂ ਹੁਣ ਜਿਵੇਂ ਸੈਲੀਬ੍ਰੇਟ ਕਰਨਗੇ ਤੇ ਫਿਰ ਕਹਿੰਦੇ ਨੇ ਬੱਚਿਆਂ ਨੂੰ। ਵੀ ਤੁਸੀਂ ਘਰੋ ਕੋਈ ਵਧੀਆ ਜਿਹਾ ਬਣਾ ਕੇ ਆਪਣਾ ਲੈ ਆਓ ਮਿੱਠਾ ਕੁਛ। ਜੋ ਤੁਹਾਡੇ ਪੇਰੈਂਟਸ ਕਹਿੰਦੇ
ਹੋ ਗਏ
ਹਾਂ ਪੀਲੇ ਬਣਾ ਲਉ। ਚਾਵਲ ਮਿੱਠੇ ਚਾਵਲ ਹੋ ਗਏ। ਜੋ ਬੱਚਾ ਜਿਵੇ। ਹੁਣ ਜਿਵੇਂ ਇਹਦੇ ਵਿੱਚ ਘੇਵਰ ਦਾ ਵੀ ਹੁੰਦਾ ਨਾ ਬਈ ਘੇਵਰ ਬਣਦਾ। ਤਿਉਹਾਰ ਵਿੱਚ ਜਿਵੇਂ ਲੋਕੀ ਆਪਣੇ ਧੀਆਂ ਭੈਣਾਂ ਦੇ ਘਰ। ਘੇਵਰ ਲੈ ਕੇ ਜਾਂਦੇ ਨੇ।
ਅੱਛਾ ਜੀ। ਠੀਕ ਹੈ, ਵਧੀਆ ਤੇ ਕਹਿਣਾ ਵੈਂ ਫਿਰ ਮੈਂ। ਇਸ ਮਹੀਨੇ ਸੁਣਿਆ ਕਿ ਧੀਆਂ ਪੇਕੇ ਜਾਂਦੀਆਂ ਪੀਂਘ ਵਗੈਰਾ ਝੂਟ। ਜਿਵੇਂ ਇੱਦਾਂ ਦਾ ਵੀ ਕੁਛ ਹੁੰਦਾ।
ਹਾਂ, ਆਹ ਇਹ ਜਿਵੇਂ ਹੁਣ ਫਿਰ। ਸਾਵਣ ਤੋਂ ਸਾਵਣ ਦੇ ਮਹੀਨੇ ਚ ਹੀ ਆਉਂਦੀ ਹੈ ਨਾ ਤੀਜ ਤੇ ਫੇਰ ਵੀ ਹ ਪਹਿਲੇ ਤਾਂ ਹੁੰਦਾ ਸੀ ਜਿਵੇਂ ਉਹ ਪੇਡਿਆਂ ਥੱਲੇ ਪੀਘਾਂ ਪਾ ਲੈਂਦੀਆਂ ਹੁੰਦੀ ਸੀ ਜਨਾਨੀਆਂ ਝੂਲਦੀਆਂ ਹੁੰਦੀਆਂ ਬੱਚੇ ਸਾਰੇ ਝੂਲ ਜਾਂਦੇ ਸੀ, ਤੇ ਹਾਂ। ਤੇ ਉਸ ਸਹੀ। ਹੁਣ ਤੇ ਹੁਣ ਤੇ ਚਲੋ ਬੱਚੇ ਹੁਣ ਕਿੱਥੇ ਪੇਡੇ ਦੇ ਪੀਘਾਂ ਝੂਲਦੀਆ।
ਹੁਣ ਤਾਂ ਪੇੜ ਹੀ ਨਹੀਂ ਰਹਿ ਗਏ ਨੇ, ਪੇੜ ਤਾਂ ਲੋਕਾਂ ਨੇ ਇੰਨੇ ਕੱਟ ਦਿੱਤੇ ਨੇ ਦਰਖ਼ਤ ਰਹਿ ਹੀ ਨਹੀਂ ਗੇ। ਟਾਵਾ ਟਾਵਾ ਤੇ ਰੁੱਖ ਲਗਾ। ਫ਼ੇਰ ਉਹ ਵੀ ਬਰਸਾਤਾਂ ਕਰਕੇ ਡਰ ਹੀ ਲੱਗਦਾ ਹੈ। ਕਿ ਉਹ ਪਾ ਲੈਣਗੇ ਪੀਂਘਾਂ ਤੇ ਉਹ ਡਿੱਗਣ ਦਾ ਹੀ ਡਰ ਲੱਗਦਾ ਕਿ ਬੱਚਾ ਡਿੱਗ ਹੀ ਨਾ ਜਾਵੇ।
ਹਾਂਜੀ, ਤੇ ਸਾਡਾ ਸਾਡੇ ਨਾਲ ਘਰ ਹੈਗਾ ਉਹ ਪਾਉਦੇ ਨੇ ਉਹ ਜਿਵੇਂ ਹਿੰਦੂ ਫੈਮਿਲੀ ਤੋਂ ਨੇ। ਤੇ ਉਹ ਪਾਉਂਦੇ ਨੇ ਤੇ ਸਾਡੇ ਬੱਚੇ ਵੀ ਫਿਰ ਚਲੇ ਜਾਂਦੇ ਨੇ ਉਧਰ। ਵੀ ਉਹਨਾਂ ਦੇ ਘਰ ਝੂਲਾ ਪਾਇਆ ਹੋਇਆ। ਮੈਂ ਕਹਿੰਦੀ ਹਾਂ ਚਲੋ। ਤੁਸੀਂ ਵੀ ਝੂਲ ਆਓ ਤੇ ਉਹ ਹੁਣ ਹਾਂ ਤੇ ਹੁਣ ਕਹਿੰਦੀ ਸੀ ਕਹਿੰਦੀ ਅਸੀਂ ਵੀ ਮਾਸੀ ਜੀ ਝੂਲਾ ਪਾਵਾਂਗੇ ਮੈਂ ਕਿਹਾ ਚਲੋ ਲੈ ਆਵਾਂਗੇ ਬੱਚੇ ਦਾ ਸ਼ੌਕ ਹੁੰਦਾ ਹੈ।
ਹਾਂ ਬੱਚੇ ਦਾ ਸ਼ੌਂਕ ਹੁੰਦਾ ਜੀ, ਬੱਚਿਆਂ ਨੂੰ ਛੋਟੇ ਹੁੰਦੇ ਹੀ ਸ਼ੌਂਕ। ਪੂਰੇ ਕਰਨ ਨੇ ਵਡੇ ਹੋ ਕੇ ਜਿੰਮੇਵਾਰੀਆਂ 'ਚ ਨਹੀਂ ਬਚਦਾ ਬੱਚੇ।
ਤੇ ਉਹ ਤੇ ਹੈ ਹੀ ਹੈ।
ਹਾਂਜੀ। ਹੋਰ ਦੱਸੋ? ਹੋਰ ਵੀ ਇਸ ਮਹੀਨੇ ਵਿਚ ਕੋਈ ਤਿਉਹਾਰ ਆਉਂਦਾ ਨਾਲ।
ਜਿਵੇਂ ਹੁਣ ਜੋ ਜਨਾਨੀਆਂ ਹੁੰਦੀਆਂ ਨੇ, ਉਹ ਹਰੀਆਂ ਚੂੜੀਆਂ ਪਾਉਂਦੀਆਂ ਨੇ। ਜਿਹੜੇ ਇਸ ਤਿਉਹਾਰ ਨੂੰ ਜਿਵੇਂ ਮਨਾਉਂਦੇ ਨੇ ਕਈਆਂ ਹਿੰਦੂਆਂ ਨੂੰ। ਬਹੁਤ ਹੁੰਦਾ ਨਾ ਹਰੀਆਂ ਚੂੜੀਆਂ ਪਾਣਗੀਆਂ, ਹਰਾ ਸੂਟ ਪਾਣਗੀਆਂ। ਲਵਾਉਦੀਆਂ ਨੇ ਹਾਂ
ਵਧੀਆ ਯਾਨੀ ਕਿ ਜਿਵੇਂ ਆਪਾਂ ਕਈ ਕਹਿੰਦੇ ਨੇ ਕਰਵਾਚੌਥ ਮਨਾਉਣਾ ਕਰਵਾਚੌਥ ਮਨਾਉਣਾ ਉਵੇਂ ਇਸ ਮਹੀਨੇ ਲੋਕੀ ਕਿ ਲੜਕੀਆਂ ਤਿਆਰ ਹੋ ਜਾਂਦੀਆਂ ਸੱਜ ਫੱਬ ਜਾਂਦੀਆਂ ਸੋਹਣੀਆਂ ਲੱਗਦੀਆਂ ਹੈ ਤੇ ਮੈਂ ਤਾਂ ਦੇਖਿਆ ਕਈ ਤਾਂ ਪਰਾਂਦੇ ਵੀ ਪਾਉਦੀਆਂ ਨਾ ਵੱਡੀਆਂ ਵੱਡੀਆਂ ਗੁੱਤਾਂ ਜਿਹੀਆਂ ਕਰ ਲੈਂਦੀਆਂ ਆਪਣੀਆਂ ਬੜੀ ਸੋਹਣੇ ਸੋਹਣੇ ਲੱਗਦੀ ਡੈਕੋਰੇਸ਼ਨ ਹੋ ਜਾਂਦੀ ਹੈ, ਇੱਕ ਤਾਂ ਬਾਲਾਂ ਦੀ
ਹਮ ਹਮ ਤੇ ਪਿੱਛੇ ਜੀ ਸਾਡੇ ਤੇ ਕੋਈ ਹੈਗੀ ਸੀ ਲੇਡੀ ਤੇ ਉਹਨੇ ਜ ਚੀ ਤੀਜ ਦਾ ਨਾ ਔਰਗਨਾਈਜ਼ ਕੀਤਾ ਸੀ। ਬਈ ਫੰਕਸ਼ਨ ਵੀ ਸਾਰੀ ਲੇਡੀਜ਼ ਨੂੰ ਬੁਲਾ ਕੇ ਤੇ‍ ਜਿਵੇਂ ਕੌਡਰੀ ਪਾ ਕੇ ਬਈ ਸਬਨੀ ਆਪਣੀ ਪੰਜ ਪੰਜ ਸੌ ਰੁਪਇਆ ਛੇ ਸੌ ਰੁਪਇਆ ਪਾ ਕੇ ਤੇ ਫਿਰ ਸਾਰੀਆਂ ਲੇਡੀਜ਼ ਸੋਹਨਾ ਸੋਹਣਾ ਤਿਆਰ ਹੋ ਕੇ ਗਈਆਂ ਸੀ ਮੈਂ ਵੀ ਗਈ ਸੀ ਤੇ ਹਾਂ ਫੇਿਰ ਉੱਥੇ ਜਿਵੇਂ ਗੇਮਸ ਵਗੈਰੀਆਂ ਕਰਵਾਈਆਂ ਸੀ ਉਹਨਾਂ ਨੇ। ਜਿਵੇਂ ਤਮੋਲਾ ਹੁੰਦਾ ਏ ਤਮੋਲਾ ਉਹ ਖਿਲਵਾਇਆ ਤੇ ਹੋਰ ਜਿਵੇਂ ਚੇਅਰ ਵਾਲੀ ਗੇਮਸ ਮਾਡਲਿੰਗ ਹਾਂ ਮੋਡਲਿੰਗ ਕਰਵਾ ਕੇ। ਜਿਵੇਂ ਵੀ ਐੰਟਰਟੇਨਮੈਂਟ ਕਰਨਾ। ਆ ਬ ਇੰਜੋਏ ਕਰਨਾ ਹੈ ਆਓ ਆਪਣਾ। ਹਾਂ ਆਪਣਾ ਇੰਜੋਏ ਵੀ ਹੋ ਜਾਂਦਾ ਹੈ। ਤਿਉਹਾਰ ਦਾ ਤਿਉਹਾਰ ਹੋ ਜਾਂਦਾ ਹੈ ਤੇ ਫੇਰ ਜਿਵੇਂ ਗੇਮਸ ਸੀ ਉਹਨਾਂ ਵਿੱਚ ਜਿਵੇਂ ਜਿਹੜਾ ਜਿੱਤਿਆ ਸੀ ਉਹਦੇ ਪ੍ਰਾਈਜ਼ ਵੀ ਨਿਕਾਲੇ। ਤੇ ਮੇਰਾ ਵੀ ਨਿਕਲਿਆ ਸੀ ਫਿਰ ਵਿੱਚੇ
ਅੱਛਾ ਜੀ ਨਹੀਂ ਵਧੀਆ ਰਹਿੰਦਾ ਹੈ ਕਿ ਗੇਮ ਦੇ ਵਿੱਚ ਛੋਟੇ ਛੋਟੇ ਅਗਰ ਪ੍ਰਾਈਜ਼ ਤੇ ਬੰਦਾ ਐਪਰੀਸ਼ੀਏਟ ਹੋ ਜਾਂਦਾ ਕਿ ਹਾਂ ਸਾਨੂੰ ਪ੍ਰਾਈਜ਼ ਦਿੱਤੇ ਇਹਨਾਂ ਨੇ।
ਤੇ ਮੈਨੂੰ ਚੂ ਮਿਲਿਆ ਸੀ। ਚੂੜੀਆਂ ਮਿਲੀਆਂ ਸੀ ਤੇ ਇੱਕ ਛੋਟਾ ਜਿਹਾ ਪਰਸ ਮਿਲਿਆ ਸੀ ਮੈਂ ਦੋ ਗੇਮ ਜਿੱਤਿਆਂ ਸੀ। ਤੇ ਦੋ ਮੈਨੂੰ ਇਨਾਮ ਮਿਲੇ ਸੀ।
ਬਹੁਤ ਵਧੀਆ ਫੇਿਰ ਤਾਂ, ਉਹੀ ਪੈਸੇ ਦੀ ਰਿਕਵਰੀ ਹੋ ਗਈ ਜਿਹੜੀ ਪੰਜ ਛੇ ਸੌ ਰੁਪਇਆ ਕੰਟਰੀਬਿਊਟ ਕੀਤਾ ਸੀਗਾ। ਪਰਸ ਵੀ ਹੋ ਗਿਆ ਨਾਲ ਚੂੜੀਆਂ ਵੀ ਹੋ ਗਈਆਂ।
ਹਾਂ ਨਾਲ ਕੁਛ ਖਾ ਪੀ ਵੀ ਲਿਆ ਕੋਈ ਸਨੈਕਸ ਖਾ ਲਏ ਹਾਂ ਹਲਕਾ ਜਿਹਾ। ਉਹ ਵੀ ਹੋ ਗਿਆ ਕੋਈ ਅ ਕੁਛ ਹਾਂ ਹਾਂ ਹਾਂ।
ਟਾਈਮ ਵੀ ਪਾਸ ਹੋ ਗਿਆ ਵਧੀਆ।
ਹਮ ਹਮ ਇੱਕ ਮੈਮੋਰੀਜ਼ ਬਣ ਜਾਂਦੀ ਹਾਂ ਬਈ। ਚਲੋ ਬਈ ਹੁਣ ਇਸ ਵਾਰ ਵੀ ਕਹਿੰਦੀ ਵੀ ਅਸੀਂ ਵੀ ਕਹਿੰਦੀ ਬਨਾਦੇ ਹਾਂ ਵੀ ਪਲੈਨ। ਵੀ ਲੇਡੀਜ਼ ਨੂੰ ਪੁੱਛੋ ਵੀ ਪੰ ਪੰਦਰਾਂ ਲੇਡੀਜ਼ ਤੇ ਹੋਣ ਵੀ ਤਾਂਓ ਮਜ਼ਾ ਆਉਂਦਾ ਹੈ। ਜ਼ਿਆਦਾ ਸਾਰੀਆਂ ਹੋ ਨਾ ਹਾਂ ਹਾਂ।
ਆਹ ਤਾਂ ਮਜ਼ਾ ਆਉਂਦਾ ਨੀ ਤਾਂ ਫੇਿਰ ਇਕੱਲੇ ਕਿੱਥੇ ਮਜ਼ਾ ਆਉਂਦਾ ਜੀ ਤਿੰਨ ਚਾਰ ਵੀ ਹੋਣ। ਤਾਂ ਵੀ ਨੀ ਮਜ਼ਾ ਆਉਂਦਾ।
ਹਾਂਜੀ ਹਾਂਜੀ।
ਤੁਸੀਂ ਜਿਹੜਾ ਫੰਕਸ਼ਨ ਕੀਤਾ ਸੀ ਘਰ ਦੇ ਵਿੱਚ ਕੀਤਾ ਸੀਗਾ ਜਾਂ ਬਾਹਰ ਛੋਟਾ ਮੋਟਾ ਟੈਂਟ ਲਗਾਇਆ ਸੀਗਾ ਜਾਂ ਕੋਈ ਛੋਟੇ ਮੋਟੇ ਹੋਟਲ ਦੇ ਵਿੱਚ ਗਏ ਸੀ।
ਹਾਂ ਐ ਜਿਸ ਤਰਾਂ ਨਾ ਐ ਜਿਵੇਂ ਤਿਉਹਾਰ ਹੁੰਦਾ ਨਾ ਤੇ ਜਿਵੇਂ ਰੈਸਟੋਰੈਂਟ ਵਾਲੇ ਨੇ ਨਾ ਤੇ ਓ, ਓ ਪੈਲੇ ਈ ਜਿਵੇਂ ਬੀ ਰੱਖਦੇ ਨੇ ਬੀ ਇਸ ਤਿਉਹਾਰ ਤੇ ਵੀ ਕਿਸੇ ਨੇ ਕਰਨਾ ਏ ਤੇ ਓ ਨਾ ਮੈਨਿਊ ਵਗੈਰਾ ਡਿਸਾਈਡ ਕਰ ਦੇਂਦੇ ਨੇ। ਬਈ ਇੰਨੀ ਮੈਂਬਰਸ ਹੋਨਗੇ। ਤੇ ਬਈ ਸਾਰਾ ਇ ਹਾਂ ਤੇ ਓਦਾ ਹਾਂ ਇੰਨਾ ਖਰਚਾ ਆ ਗਾ ਵੀ ਐ ਐ ਤੁਹਾਨੂੰ ਸਨੈਕਸ ਵਿੱਚ ਮਿਲੇਗਾ ਤੇ ਮੇਨ ਕੋਰਸ ਵਿੱਚ ਤੁਹਾਨੂੰ ਐ ਖਾਨ ਨੂੰ ਮਿਲੇਗਾ।
ਅੱਛਾ ਜੀ ਫੇਰ ਓਨਾਂ ਨੇ ਫੇਰ ਓਨਾਂ ਨੇ ਉਸ ਤੀਜ਼ ਤਿਉਹਾਰ ਦੇ ਅਕੋਰਡਿੰਗ ਫੇਰ ਓ ਕਿਆ ਨਾਮ ਐ ਜੇੜਾ ਹੋਟਲ ਵਗੈਰਾ ਹੈਗਾ, ਰੂਮਸ ਵਗੈਰਾ ਹੈਗੇ ਨੇ ਜਿੱਥੇ ਤੁਸੀਂ ਸੈਲੀਬ੍ਰੇਟ ਕਰਨਾ ਉਸ ਅਕੋਰਡਿੰਗ ਓ ਉਦੀ ਡੈਕੋਰੇਸ਼ਨ ਵੀ ਕਰਕੇ ਰੱਖਦੇ ਹੋਬੇ ਫਿਰ ਤਾਂ ਓ।
ਹਾਂਜੀ ਹਾਂਜੀ, ਡੈਕੋਰੇਸ਼ਨ ਜਿਵੇਂ ਐ ਤੇ ਅੱਗੇ ਪਿੱਛੇ ਜਿਵੇਂ ਇੱਕ ਤਾਂ ਹੁੰਦਾ ਵੀ ਕੋਈ ਪੈਲੇ ਅਹ ਵੀ ਜਿਵੇਂ ਚਾਰ ਪੰਜ ਦਿਨ ਪੈਲੇ ਕੋਈ ਸੈਲੀਬ੍ਰੇਟ ਕਰ ਰਿਆ। ਕਿਉਂਕਿ ਜਦੋਂ ਤੀਜ ਵਾਲਾ ਦਿਨ ਉਦੋਂ ਤੇ ਸਭ ਅਪਨੇ ਘਰਾਂ ਵਿੱਚ ਹੀ ਕਰਦੇ ਨੇ ਤੇ ਐ ਫੇਰ ਇੱਕ ਪੈਲੇ ਈ ਹੁੰਦਾ ਐ।
ਠੀਕ ਐ ਠੀਕ ਐ ਹਾਂ ਓ ਫੇਰ ਓ ਕੁੱਝ ਓਨਾਂ ਨੇ ਫੈਮਿਲੀ ਦੇ ਨਾਲ ਸੈਲੀਬ੍ਰੇਟ ਕਰਨਾ ਐ, ਕੁੱਝ ਓਨਾਂ ਨੇ ਫਿਰ ਅਪਨੇ ਫਰੈਂਡ ਸਰਕਲ ਦੇ ਨਾਲ ਕਰਨਾ ਐ। ਚਲੋ ਥੋੜ੍ਹਾ ਮਨੋਰੰਜਨ ਵਗੈਰਾ ਹੋ ਜਾਂਦਾ ਐ।
ਹਾਂਜੀ-ਹਾਂਜੀ ਬਸ ਐ ਤਿੰਨ ਚਾਰ ਦਿਨਾਂ ਤਾਂ ਪੈਲੇ ਈ ਓਨਾਂ ਨੇ ਨਾ ਡੈਕੋਰੇਸ਼ਨ ਵਗੈਰਾ ਕਰ ਦਿੱਤੀ ਹੁੰਦੀ ਐ ਅਪਨਾ ਹੋਟਲ ਓ ਕਰ ਦਿੱਤਾ ਹੁੰਦਾ ਐ ਪੈਕੇਜ ਡਿਸਾਈਡ ਕਰ ਦਿੱਤਾ ਹੁੰਦਾ ਐ ਬਈ ਇਨੇ ਦਾ ਕਿ ਪਰ ਪਰਸਨ ਦਾ ਪੰਜ ਸੌ ਰੁਪਏ ਦਾ ਹੈਗਾ ਏ। ਪੈਕੇਜ ਤੇ ਹਾਂ ਹੂੰ। ਤੇ ਅੱਛੀ ਅੱਛੀ ਫੋਟੋਜ਼ ਵੀ ਹੋ ਜਾਂਦੀਆਂ ਨੇ ਵੀ ਤਿਆਰ ਹੋਏ ਹੋਂਦੇ ਨੇ। ਲੇਡੀਜ਼ ਅੱਛੀ ਅੱਛੀ ਫੋਟੋਜ਼ ਹੁੰਦੀਆਂ ਨੇ ਕਿਉਂਕਿ ਡੈਕੋਰੇਸ਼ਨ ਹੋਈ ਓਦਾਂ ਹੀ ਹੋਰ ਫੋਟੋਆਂ ਅੱਛੀ ਈ ਆਂਦੀਆਂ ਨੇ।
ਹਾਂ ਬੈਕਗਰਾਉਂਡ ਵਧੀਆ ਆ ਜਾ
ਹਾਂ ਬੈਕਗਰਾਉਂਡ ਅੱਛਾ ਆ ਜਾਂਦਾ ਏ ਬਸ ਐ ਈ ਹੁੰਦਾ ਐ। ਹੂੰ ਤੇ ਤੁਹਾਡੇ ਓਧਰ ਨੀ ਕੋਈ ਜਿਵੇਂ ਸੈਲੀਬ੍ਰੇਟ ਕਰਦੀਆਂ ਜਿਸ ਤਰਾਂ ਲੇਡੀਜ਼?
ਹਾਂਜੀ ਸਾਡੇ ਏਧਰ ਕਰਦੀ ਏ ਇੱਕ ਦੋ ਘਰ ਕਰਦੇ ਨੇ ਓ ਅਪਨੇ ਘਰ ਦੇ ਅੰਦਰ ਈ ਕਰਦੇ ਨੇ। ਓ ਜਿਵੇਂ ਪਹਿਲੇ ਕੀਰਤਨ ਵਗੈਰਾ ਕਰਵਾ ਲੈਂਦੇ ਨੇ ਫਿਰ ਵੱਡੇ ਸਰ ਓਨਾਂ ਨੇ ਇੱਕ ਨਾ ਪੰੰਗੂੜਾ ਜਿਹਾ ਰੱਖਿਆ ਹੋਇਆ ਓ ਸਾਰਾ ਡੈਕੋਰੇਟ ਕਰ ਲੈਂਦੇ ਨੇ ਫੁੱਲਾਂ ਦੇ ਨਾਲ। ਫਿਰ ਸਾਰੀ ਲੇੜੀਜ਼ ਆਦੀਆਂ ਪੈਲੇ ਕੀਰਤਨ ਹੁੰਦਾ ਫੇਰ ਉਸ ਤੋਂ ਬਾਦ ਨੱਚਦੇ ਟੱਪਦੇ ਨੇ। ਖਾਨ ਪੀਨਾ ਵੀ ਹੁੰਦਾ ਐ। ਕਈ ਕਈ ਸ ਕਈ ਵਿੱਚ ਵਾਰੀ ਰੋਟੀ ਦੇ ਦੇਂਦੇ ਨੇ ਕਈ ਵਾਰੀ ਸਨੈਕਸ ਦੇ ਦੇਂਦੇ ਨੇ। ਤੇ ਕੁੜੀਆਂ ਸਾਰੀਆਂ ਪੀਂਘ ਝੂਟਦੀਆਂ ਵਾਰੀ ਵਾਰੀ ਸਰ ਕਰਕੇ।
ਅੱਛਾ-ਅੱਛਾ।
ਇੱਕ ਦੋ ਗਰੁੱਪ ਸਨੈਪਸ ਖਿਚਵਾ ਲੈਂਦੀਆਂ ਓ ਘਰ ਦੇ ਅੰਦਰ ਈ ਕਰਦੇ ਨੇ ਅਪਨਾ।
ਕਈਆਂ ਨੂੰ ਸ਼ੋਕ ਹੁੰਦਾ ਨਾ ਵੀ ਹਾਂ ਵੀ ਇਕੱਠੇ ਹੋ ਕੇ ਬਈ ਮਨਾਈਏ ਤਿਉਹਾਰ ਨੂੰ ਤਾਂ ਓ ਅਪਨੇ ਰਿਸ਼ਤੇਦਾਰਾਂ ਨੂੰ ਵੀ ਸੱਦ ਲੈਂਦੇ।
ਸਫਾਈ ਵੀ ਹੋ ਜਾਂਦੀ ਐ।
ਹਾਂ।
ਏ ਤਾਂ ਹੈਗਾ, ਚਲੋ ਠੀਕ ਐ ਭੈਣ ਜੀ ਹਨਾ ਫਿਰ
ਹਾਂਜੀ-ਹਾਂਜੀ, ਚਲੋ ਠੀਕ ਐ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।